ਹੈਲੋ!
ਹੈਲੋ! ਸਸ਼ੀ
ਹਾਂਜੀ, ਸਸ੍ਰੀ ਕਾਲ। ਸਸ੍ਰੀ ਕਾਲ, ਕੀ ਹਾਲ ਐ? ਵਧੀਆ ਜੀ ਵਧੀਆ, ਤੁਸੀਂ ਦੱਸੋ? ਅਸੀਂ ਵੀ ਵਧੀਆ।
ਅਸੀਂ ਵੀ ਵਧੀਆ। ਅਸੀਂ ਫਰੂਟੀ ਪੀ
ਕੀ ਕਰਦੇ ਪੇ ਓ?
ਫਰੂਟੀ ਪੀਂਦੇ ਪੇ ਆ, ਫਰੂਟੀ।
ਵਧੀਆ- ਵਧੀਆ। ਹੋਰ ਰੋਟੀ- ਰੂਟੀ ਹੋਗੀ? ਸਭ ਵਧੀਆ।
ਹੁਨੇ ਖਾਧੀ ਏ ਰੋਟੀ।
ਕੀ ਬਨਾਇਆ ਅੱਜ?
ਤੁਸੀਂ ਖਾਲੀ ਰੋਟੀ? ਅਸੀਂ ਆਂਡੇ ਬਨਾਏ ਸੀ।
ਹਜੇ ਨੀ ਖਾ-ਹਜੇ ਨੀ ਖਾਧੀ ਰੋਟੀ ਹਜੇ, ਮ ਮੰਮੀ ਜੀ ਬਣਾ ਬਨਾਂਦੇ ਆ ਰੋਟੀ ਤੇ ਬਾਅਦ ਚੋ ਹਜੇ ਖਾਧੀ ਨੀ ਐ ਰੋਟੀ। ਖਾਦੀ ਨੀ ਐ ਅਜੇ ਰੋਟੀ, ਹਾਂਜੀ। ਨਈ, ਮਨ ਨੀਂ ਕੀਤਾ ਬਾਅਰੋਂ ਕੁਛ ਖਾ ਆਏ ਸੀ ਫੇਰ ਮਨ ਨੀ ਕਰਦਾ ਪਿਆ ਹੁਣ। ਔਰ ਸੁਣਾਓ, ਘਰ- ਪਰਿਵਾਰ ਸਭ ਠੀਕ- ਠਾਕ? ਹਾਂਜੀ- ਹਾਂਜੀ ਸਭ ਵਧੀਆ, ਕਿਰਪਾ ਬਾਬੇ ਦੀ। ਤੁਸੀਂ ਦੱਸੋ?
ਕੀ ਕਰਦੇ ਓ ਤੁਸੀਂ?
ਕੁਛ ਨੀ, ਅਸੀਂ ਦੋ ਦਿਨ ਹੋਏ ਬਿੱਲੀ ਲਿੱਤੀ ਐ ਤੇ ਓਦੇ ਨਾਲ ਈ ਖੇਡਦੇ ਪਏ ਸੀ।
ਅੱਛਾ ਬਿੱਲੀ ਲੀਤੀ ਐ, ਕਿੱਥੋਂ ਲੀਤੀ ਐ?
ਆਹ ਸ਼੍ਰੀਨਗਰ ਤੋਂ ਮੰਗਵਾਈ ਐ ਜੀ, ਪਰਸ਼ੀਅਨ ਕੈਟ ਐ ਤੇ ਓ ਮੰਗਵਾਈ ਸੀ, ਤੇ ਹਜੇ ਤਿੰਨ ਮੀਂਨੇ ਕੁ- ਤਿੰਨ ਮੀਂਨੇ ਦੀ ਏ ਬਿੱਲੀ।
ਅੱਛਾ-ਅਛਾ। ਫੇਰ ਤੇ ਓਦਾ ਖਾਣਾ ਵਗੈਰਾ ਸਭ ਅਲੱਗ ਆਂਦਾ ਹੋਏਗਾ ਬਾਜ਼ਾਰ ਤੋਂ?
ਹਾਂ, ਹਜੇ ਤਾਂ ਛੋਟੀ ਐ ਹਜੇ ਤੇ ਏਦਾ ਹੁੰਨੇ ਈ ਪੈਕਿਟ ਮੰਗਵਾਇਆ, ਪੰਜ ਸੌ ਰੁਪਏ ਦਾ ਓ ਸੀ ਤੇ ਪੈਕਟ ਸੀ ਇੱਕ ਕਿਲੋ ਦਾ ਜਿਦਾਂ ਡਰਾਈ ਫਰੂਟ ਹੁੰਦਾ ਨਾ ਡਰਾਈ ਫਰੂਟ ਹੁੰਦਾ ਜਿਹੜੇ ਬਿੱਲੀਆ ਖਾਂਦੇ ਚਿਕਨ, ਮੱਛੀ ਦਾ ਬਣਿਆ ਹੁੰਦਾ ਉਹ
ਫੇਰ ਤੇ ਸਹੀ
ਤੇ ਇੱਕ ਪਟਾ ਮੰਗਵਾਇਆ। ਹਾਂ ਪੱਟਾ ਮੰਗਵਾਇਆ ਇਕ ਗਲੇ ਚ ਪਾਣ ਵਾਸਤੇ, ਤੇ ਉਹਦੇ ਨਾ ਘੁੰਗਰੂ ਘੁੰਗਰੂ ਵੱਜਦੇ ਪਏ ਤੇ ਮਤਲਬ ਇਹ ਬੜੀ ਹੋ ਰੀ ਘੁੰਗਰੂ ਦੀ ਆਵਾਜ਼ ਕਿੱਥੋਂ ਆ ਐ।
ਅੱਛਾ,
ਬਹੁਤ ਹੀ ਮਤਲਬ ਉਤਸੁਕ ਹੋ ਰਹੀ ਐ ਜਾਣਨ ਵਾਸਤੇ
ਹੂੰ, ਨਈ ਮਤਲਬ ਬਿੱਲੀ ਪਾਲਣਾ ਤਾਂ ਸ਼ੁੱਭ ਹੁੰਦਾ ਹੀ ਐ।
ਹਾਂ ਸ਼ੁੱਭ ਹੁੰਦਾ ਲੇਕਿਨ ਸਾਡੇ ਜਿਹੜੇ ਇੰਡੀਅਨ ਅਹ ਕਲਚਰ 'ਚ ਕੋਈ ਕਹਿੰਦਾ ਕਿ ਬਿੱਲੀਆਂ ਸ਼ੁੱਭ ਵੀ ਹੁੰਦੀਆਂ ਨੇ ਬਿੱਲੀ ਰਸਤਾ ਕੱਟ ਜਾਏ ਤੇ ਉੱਥੋਂ ਲੰਘੀ ਦਾ ਹੁੰਦਾ। ਮਤਲਬ ਅਲੱਗ ਅਲੱਗ ਵਿਚਾਰ ਐ ਲੋਕਾਂ ਦੇ।
ਉਹ ਤਾਂ ਚਲੋ ਪੁਰਾਣੇ ਵਿਚਾਰ ਐ ਹੁਣ ਕੌਣ ਮੰਨਦਾ ਐ ਪੁਰਾਣੇ ਵਿਚਾਰ
ਜਿਸ ਤਰਾ ਮੈਂ ਮੰਨਦਾ ਕਿ ਭਗਵਾਨ ਨੇ ਮੈਨੂੰ ਵੀ ਬਣਾਇਆ ਇਹਨਾਂ ਨੂੰ ਵੀ ਬਣਾਇਆ ਤੁਹਾਨੂੰ ਵੀ ਬਣਾਇਆ। ਸਭ ਨੂੰ ਭਗਵਾਨ ਨੇ ਬਣਾਇਆ ਸਾਰੀ ਚੀਜ਼ਾਂ ਹੀ ਭਗਵਾਨ ਦੀਆਂ ਤੇ ਅੱਸੀ ਕੌਣ ਹੁੰਦੇ ਮਤਲਬ ਭੇਦ-ਭਾਵ ਕਰਨ ਵਾਲੇ ਕੀ, ਹਾਂ ਸਹੀ ਕਿਆ।
ਸਹੀ ਗੱਲ ਐ, ਤੇ ਸਟੱਡੀ ਚ ਕੀ ਕਰਦੇ ਔ ਤੁਸੀਂ?
ਹਜੇ ਤੇ ਮੇਰੇ ਯੂਨੀਵਰਸਿਟੀ ਕੰਪਲੀਟ ਹੋਈ ਐ ਮਾਸਟਰ ਕੋਰਸ।
ਅੱਛਾ ਆਈਨਿੰਗ ਵਗੈਰਾ ਦਾ ਕੀ ਸੋਰਸ ਐ ਤੁਹਾਡਾ?
ਹਜੇ ਤੇ ਕੁਛ ਨੀ ਆ ਹਜੇ ਤਾਂ ਘਰ ਈ ਆ।
ਅੱਛਾ ਕੁਛ ਨੀ ਕਰਦੇ?
ਹਾਂਜੀ,
ਅੱਛਾ ਹੋਰ ਸੁਣਾਓ ਘਰ ਸਭ ਵਧੀਆ ਫੈਮਲੀ ਵਗੈਰਾ?
ਹਾਂਜੀ ਪਰਿਵਾਰ ਚ ਸਭ ਵਧੀਆ ਕਿਰਪਾ ਐ, ਤੁਸੀਂ ਦੱਸੋ?
ਵਧੀਆ ਜਾਂ ਹੋਰ ਵੀ ਕੁਛ ਪਾਲ ਲੈਂਦਾ ਕੋਈ ਜਾਨਵਰ।
ਹਾਂਜੀ ਬਿੱਲੀ ਤੋਂ ਪਹਿਲੇ ਸਾਡੇ ਕੋਲ ਦੋ ਤੋਤੇ ਸੀ ਹਜੇ ਵੀ ਐ। ਇੱਕ ਦਾ ਨਾਮ ਕੀਕੀ ਐ ਇੱਕ ਦਾ ਨਾਮ ਕੋਕੂ ਐ।
ਅੱਛਾ-ਅੱਛਾ ਫੇਰ ਤੇ ਬਥੇਰਾ ਤੋਤੇ ਤੇ ਕਾਫ਼ੀ ਗੰਦ ਪਾਦੇ ਨੇ।
ਹਾਂ ਤੋਤਿਆਂ ਦਾ ਇਹ ਐ ਕਿ ਤੋਤੇ ਮਤਲਬ ਜਗ੍ਹਾ-ਜਗ੍ਹਾ ਬਿੱਠ ਕਰ ਦਿੰਦੇ ਐ। ਮਤਲਬ ਚਾਦਰ ਤੇ ਕਰ ਦੇਣਗੇ, ਕੱਪੜਿਆਂ ਤੇ ਕਰ ਦੇਣਗੇ। ਮਤਲਬ ਉਹਨਾਂ ਦਾ ਥੋੜ੍ਹਾ ਗੰਦ ਹੈ। ਉਹ ਛੋਟੇ ਮਤਲਬ, ਬੜੇ ਮਤਲਬ ਗੰਦ ਪਾ ਦਿੰਦੇ ਐ।
ਅੱਛਾ-ਅੱਛਾ, ਫੇਰ ਤੋਤੇ ਕੀ-ਕੀ ਖਾਂਦੇ ਨੇ?
ਤੋਤੇ ਸਾਡੇ ਬਾਜਰਾ ਖਾਂਦੇ ਐ ਮਤਲਬ ਉਹ ਸੀਡਸ ਖਾਂਦੇ ਆ ਸੂਰਜਮੁਖੀ ਦੇ ਬੀਜ ਮੂੰਗਫਲੀ ਖਾਂਦੇ ਐ, ਫਿਰ ਮਿਰਚਾ ਖਾਂਦੇ ਐ। ਚੌਲ ਖਾਂਦੇ ਐ ਕੱਚੇ, ਹਾਂ ਲਗਭਗ ਸਭ ਖਾ ਲੈਂਦੇ ਆ। ਲੇਕਿਨ ਗੰਦ ਬੜਾ ਪਾਂਦੇ ਐ, ਨਈ-ਨਈ-ਨਈ। ਬਿੱਲੀ ਹਜੇ ਛੋਟੀ ਨਾਲੇ ਉਹ ਜੇ ਡਾਕਟਰ ਨਾ ਐਦਾ ਵੈਟਨਰੀ ਦਿਖਾਇਆ ਤੀ ਘਰ ਇਹਦੀ ਵੈਕਸੀਨੇਸ਼ਨ ਕਰਾਕੇ ਆਏ ਸੀ। ਰੇਬੀਸ ਵਾਸਤੇ, ਕੱਲ੍ਹ ਬਿੱਲੀ ਨੂੰ ਗਿਆ ਅਸੀਂ ਨਾ ਡਾਕਟਰ ਦੇ ਤੇ ਦਿਖਾਣ ਕੇ ਉਹੀਓ ਵੈਕਸੀਨੇਸ਼ਨ ਕਰਵਾਈ ਤੇ ਪੁੱਛਿਆ ਕੀ-ਕੀ ਦੇਣਾ, ਬਸ, ਬਟ ਕਹਿੰਦੇ ਕੇ ਹਜੇ ਇਹਨੂੰ - ਮਤਲਬ ਤੁਸੀਂ ਕੈਚ ਫੂਡ ਈ ਦੇਣਾ ਡਰਾਈ ਜਾਂ ਦੇ ਸਕਦੇ ਹੋ।
ਅੱਛਾ- ਅੱਛਾ ਸਹੀ ਐ ਫਿਰ ਬਿੱਲੀ ਤੁਹਾਡੇ, ਬਿੱਲੀ ਆਈ ਕਿੱਦਾਂ ਸ੍ਰੀਨਗਰ ਤੋਂ ਤੁਹਾਡੇ ਕੋਲ?
ਅਹ ਜਿਹਦੇ ਕੋਲ ਮੈਂ ਮੰਗਵਾਈ ਸੀ, ਇਹਨੇ ਟੈਕਸੀ ਚੋਂ ਭੇਜਿਆ ਇਹਨੂੰ ਫਿਰ ਉਹਦੇ ਚੋਂ ਆਈ ਟੈਕਸੀ ਚੋਂ, ਟੈਕਸੀ ਵਾਲੇ ਦਾ ਕਿਰਾਇਆ ਵੀ ਪੰਜ ਸੌ ਰੁਪਏ ਦਿੱਤਾ ਪਹਿਲੇ ਬਿੱਲੀ ਤੋਂ ਬਾਅਦ, ਦਸ ਹਜ਼ਾਰ ਦੀ ਬਿੱਲੀ ਪੰਜ ਸੌ ਰੁਪਏ ਤੱਕ ਕਰਾਇਆ, ਤੇ ਫੀਡ- ਫੂਡ ਪਾ ਕੇ ਹਜੇ ਤੱਕ ਬਾਰਾਂ -ਤੇਰਾਂ ਹਜ਼ਾਰ ਰੁਪਏ ਦਾ ਖਰਚ ਕਰਾ ਦਿੱਤੇ ਇਹਨੇ।
ਹੂ ਬਿੱਲੀ ਤੇ ਤਾਹਨੂੰ ਬੜੀ ਮਹਿੰਗੀ ਪੈ ਗਈ।
ਹਾਹਾਹ ਕੀ ਕਰੀਏ ਸ਼ੌਂਕ ਸੀ ਤੇ ਪਾ ਲਿੱਤੀ, ਮੈਂ ਕਾਫ਼ੀ ਟਾਈਮ ਤੋਂ ਸੋਚਦਾ ਪਿਆ ਸੀ ਕਿ ਮੈਂ ਬਿੱਲੀ ਲੈਂਲਾ
ਹੂੰ, ਹੋਰ ਸੁਣਾਓ ਮੋਸਮ ਸਹੀ ਐ ਤੁਹਾਡੇ ਉੱਥੇ ਦਾ।
ਹਾਂਜੀ ਮੌਸਮ ਵੀ ਵਧੀਆ ਅੱਜ ਲੇਕਿਨ ਗਰਮੀ ਸੀ ਥੋੜ੍ਹੀ ਹੁਣ ਆਏ ਕਹਿੰਦੇ ਬਾਰਿਸ਼ਾਂ ਪੈਣੀਆਂ, ਮੀਂਹ ਪੈਣਾ ਹੁਣ
ਹਾਂ ਸਾਡੇ ਇੱਥੇ ਵੀ ਬਥੇਰਾ ਮੀਂਹ ਪੈਂਦਾ ਪਿਆ। ਜਿੰਨਾ ਮੀਂਹ ਪੈ ਰਿਹਾ ਉਂਨੀ ਗਰਮੀ ਹੋ ਰਹੀ ਐ।
ਹਾਂਜੀ ਉਹ ਤੇ ਹੈ।
ਜਿੰਨਾ
ਲੇਕਿਨ ਇਹ ਹੈ ਕਿ ਜਿਸ ਤਰ੍ਹਾਂ ਕਿ ਮਤਲਬ ਜਾਨਵਰ ਗੰਦ ਪਾਂਦੇ ਆ ਨਾਂ, ਮਤਲਬ ਬਿੱਲੀ ਇੰਨੀ ਸਮਝਦਾਰ ਐ, ਮਤਲਬ ਇਹ ਬਿਲਕੁਲ ਗੰਦ ਨਈ ਪਾਂਦੀ, ਏਦਾਂ, ਇਹਨਾਂ ਦੇ ਨਾ ਇੱਕ ਉਹ ਹੁੰਦੀ ਹੈ, ਮਿੱਟੀ, ਹੁੰਦੀ ਹੈ ਸ ਲੀਟਰ ਬੋਲਦੇ ਉਹਨੂੰ ਤੇ ਇਹਨਾਂ ਨੇ ਜਿਹੜੀ ਆਪਣੀ ਪੋਟੀ ਵਗੈਰਾ, ਸੁਸ਼ੂ ਵਗੈਰਾ ਉਸੀ ਤੇ ਈ ਜਾ ਕੇ ਕਰਨਾ। ਹੋਰ ਕਿੱਥੇ ਨੀ ਕਰਦੀਆਂ ਮਤਲਬ ਬੈੱਡ ਔਰ ਕੱਪੜਿਆਂ ਤੇ ਕਿੱਥੇ ਨੀ ਕਰਦੀਆਂ। ਮਤਲਬ ਇਹਨਾਂ ਨੂੰ ਪਤਾ ਕਿ ਮਿੱਟੀ ਤੇ ਹੀ ਕਰਨਾ ਤੇ ਉੱਥੇ ਈ ਕਰਦੀਆਂ ਓ ਉਸ ਤੋਂ ਇਲਾਵਾ ਕਿਧਰੇ ਹੋਰ ਕਰਦੀਆ ਈ ਨੀ, ਇਹ ਇਹਨਾਂ ਦੀ ਸਿਫਤ ਹੈ। ਮਤਲਬ
ਫੇਰ, ਫੇਰ ਤੇ ਬਹੁਤ ਵਧੀਆ ਬਿੱਲੀ ਐ। ਮਤਲਬ ਵਹੀ ਐ ਨਾ ਜਿੰਨੇ ਪੇਹੇ ਦਉਗੇ ਉਨੀੇ ਈ ਵਧੀਆ ਚੀਜ਼
ਨਹੀਂ ਹਾਂ ਉਹ ਤੇ ਹੈ ਨਾਲੇ ਮਤਲਬ ਇਹ ਐ ਤਿੰਨ ਮਹੀਨੇ ਆਪਣੀ ਮਾਂ ਕੋਲ ਰਹਿ ਕੇ ਆਈ ਦੀ ਐ ਨਾ ਤੇ ਮਾਂ ਜਿਸ ਤਰ੍ਹਾਂ ਕਰਦੀ ਸੀ, ਇਹ, ਇਹ ਵੀ ਉਈਓ ਮਤਲਬ ਦੇਖ ਕੇ ਸਿੱਖਦੀ ਸੀ। ਮਤਲਬ ਮਾਂ ਲੀਟਰ ਬੋਕਸ ਚ ਜਾ ਰਹੀ ਐ ਤੇ ਇਹ ਵੀ ਜਾਂਦੀ ਸੀ ਪਿੱਛੇ- ਪਿੱਛੇ। ਮਾਂ ਜਿਸ ਤਰ੍ਹਾਂ ਕਵਰ ਕਰਦੀ ਸੀ ਉਸ ਤਰ੍ਹਾਂ ਈ ਕਰਦੀ ਸੀ ਮਾਂ ਕੋਲੋਂ ਸ, ਤਿੰਨ ਮਹੀਨੇ ਦੀ ਏ ਸਿੱਧੇ ਮਤਲਬ ਮਾਂ ਕੋਲੋਂ ਸਿੱਖ ਕੇ ਆਈ ਦੀਏ।
ਅਰੇ ਫਿਰ ਤੇ ਵਧੀਆ, ਤੇ ਜ ਜਬ ਨਵੀਂ -ਨਵੀਂ ਆਈ ਹੋਏਗੀ ਤੇ ਇਹਨੇ ਤਾਂ ਤੁਹਾਨੂੰ ਕਾਫੀ ਪਰੇਸ਼ਾਨ ਕੀਤਾ ਹੋਏਗਾ?
ਛੋ ਨਾ ਨਵੀਂ- ਨਵੀਂ ਜਿਸ ਦਿਨ ਮੈ ਇਹਨੂੰ ਲੈ ਕੇ ਆਇਆ ਮਤਲਬ ਇਹ ਤੇ ਮਤਲਬ ਹੁੰਦਾ ਈ ਨਾ ਅਸੀਂ ਵੀ ਕੀ ਸੀਂ ਨਵੀਂ ਜਗ੍ਹਾ ਤੇ ਜਾਂਦੇ ਆ ਅਸੀਂ ਵੀ ਥੋੜ੍ਹਾ ਮਤਲਬ ਪਰੇਸ਼ਾਨ ਹੋ ਜਾਂਦੇ ਕਿ ਅਸੀਂ ਕਿੱਥੇ ਆ ਗਏ ਆ, ਸਾਨੂੰ ਮਤਲਬ ਟਾਈਮ ਲੱਗਦਾ ਉੱਥੇ ਐਡਜਸਟ ਹੋਣ ਚ ਹਨਾ, ਤੇ ਇਹ ਵੀ ਜਿਸ ਲਈ ਆਈ ਨਾ ਸਾਡੇ ਘਰ ਮੈਨੂੰ ਲੈ ਕੇ ਕੇ ਆਇਆ, ਤੇ ਜਿਸ ਤਰ੍ਹਾਂ ਮੈਨੂੰ ਟੋਕਰੀ ਚੋ ਬਾਹਰ ਕੱਢਿਆ, ਇਹ ਬੈੱਡ ਦੇ ਥੱਲੇ ਜਾ ਕੇ ਵੜ ਗਈ ਮਤਲਬ ਇੰਨਾ ਇਹਨੂੰ ਮਤਲਬ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਮਤਲਬ ਇੰਨੀ ਡਰ ਗਈ ਸੀ ਮਤਲਬ ਮਤਲਬ ਅੰਦਰੋਂ, ਕਿ ਬਾਹਰ ਈ ਨਾ ਆਏ। ਫਿਰ ਥੋੜ੍ਹੀ ਦੇਰ ਬਾਅਦ ਇਹਨੂੰ ਮਤਲਬ ਪਿਆਰ ਕੀਤਾ ਇਹਦੇ ਮਤਲਬ ਬੋਡੀ ਤੇ ਟੱਚ ਕੀਤਾ ਫਿਰ ਤੇ ਟਚ ਕੀਤਾ। ਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਨਹੀ ਆਪਣੇ ਈ ਬੰਦੇ ਆ ਤੇ ਫਿਰ ਥੋੜ੍ਹਾ ਅਡਜਸਟ ਹੋਣ ਲੱਗੀਆ ਹੁਣ।
ਅੱਛਾ ਨਹੀਂ ਉਹ ਥੋੜਾ-ਥੋੜਾ ਤਾਂ ਟਾਈਮ ਲੱਗਦਾ ਐ ਫਿਰ ਆਪੇ ਮੈਨੇਜ ਕਰ ਲਏਗੀ ਉਹ ਵੀ।
ਸਾਡੇ ਘਰ ਆਈ ਸੀ ਤੇ ਪੂਰੀ ਹੀ ਰਾਤ ਇਹਨੇ ਇੰਨਾ ਤੰਗ ਕੀਤਾ ਨਾ ਅਸੀਂ ਮੁਸ਼ਕਿਲ ਮੈਂ ਮੁਸ਼ਕਿਲ ਨਾਲ, ਅੱਧਾ ਘੰਟਾ ਵੀ ਨੀ ਸੁੱਤਾ ਹੋਓਗਾ ਉਸ ਦਿਨ, ਬਾਰ-ਬਾਰ ਚੁੱਕ-ਚੁੱਕ ਕੇ ਦੇਖਣਾ ਮਤਲਬ ਅੱਧੀ ਰਾਤੀ ਉੱਠ-ਉੱਠ ਕੇ ਦੇਖਣਾ
ਪਹਿਲੇ ਦਿਨ
ਮਤਲਬ ਇਹਨੂੰ ਸਵਾਣਾ ਕਿੱਥੇ ਮਤਲਬ ਇਹਨੂੰ ਜ ਤੇ ਮੈਂ ਬੈੱਡ ਦੇ ਕੋਣੇ ਤੇ ਸੁਲਾਇਆ ਇਹ ਮੇਰੇ ਕੋਲ ਆ ਜਾਂਦੀ ਸੀ ਕਦੀ ਥੱਲੇ ਚੱਲ ਜਾਂਦੀ ਸੀ ਕਦੀ ਰਸੋਈ ਚ ਚੱਲ ਜਾਂਦੀ ਸੀ। ਤੇ ਓਸ ਚੀਜ਼ ਦਾ ਵੀ ਧਿਆਨ ਰੱਖਣਾ, ਰੱਖਣਾ ਪੈਂਦਾ।
ਹਾਂ-ਹਾਂ, ਉਹ ਤੇ ਰੱਖਣਾ ਈ ਪੈਂਦਾ ਫੇਰ।
ਇਹ ਤੇ ਹੈ ਤੁਸੀਂ ਜਿੰਮੇਦਾਰੀ ਕੋਈ ਵੀ ਹੋਏ ਲੇਕਿਨ ਜਿੰਮੇਦਾਰੀ ਤੇ ਜਿੰਮੇਦਾਰੀ ਐ ਨਾ ਹੁਣ।
ਹੂੰ ਜਿੰਮੇਦਾਰੀ ਤੇ ਜਿੰਮੇਦਾਰੀ ਸਹੀ ਗੱਲ ਐ।
ਤੇ ਮੈਂ ਤੈਨੂੰ ਦੱਸਾ ਨੀ ਪਹਿਲੇ ਮੇਰੀ ਮੰਮੀ ਕਹਿੰਦੀ ਸੀ ਕਿਉਂ ਲੈ ਕੇ ਆਣਾ ਕਿਉਂ ਲੈ ਕੇ ਆਣਾ ਨਹੀਂ ਲੈ ਕੇ ਆਣਾ। ਜਿਸ ਲਈ ਬਿੱਲੀ ਘਰ ਐ ਨਾ ਹੁਣ ਆਪੇ ਓਹਨੂੰ ਬੋਲਦੀ ਐ ਬੈਲਾ ਮੇਰੀ ਬੈਲਾ ਮਤਲਬ ਵੀ ਮ ਹਾਂਜੀ-ਹਾਂਜੀ ਬੈਲਾ ਨਾਮ ਰੱਖਿਆ ਐ, ਤੇ ਅੱਜ ਦਾ ਕੋਲਰ ਲੈ ਕੇ ਕਿਆ ਨਾ ਕਿ ਘੰਟੀ ਵਾਲਾ ਉਹ ਪੱਟਾ ਜਿਹੜਾ ਪਾਂਦੇ ਆ ਬਿੱਲੀਆਂ ਨੂੰ, ਤੇ ਜਿਸ ਲਈ ਇਹਦੇ ਗਲੇ ਚ ਪੱਟਾ ਪਾਇਆ ਨਾ ਮੈਂ, ਮਤਲਬ ਉਹਦੇ ਚ ਨਾ ਘੁੰਘਰੂ ਲੱਗੇ ਦੇ ਸੀ। ਤੇ ਘੁੰਗਰੂ ਦੀ ਆਵਾਜ਼ ਸੁਣ ਕੇ ਮਤਲਬ ਪਰੇਸ਼ਾਨ ਹੋ ਗਈ ਕਿ ਘੁੰਗਰੂ ਦੀ ਆਵਾਜ਼ ਆਂਦੀ ਕਿੱਥੋਂ ਪਈ ਐ। ਫੇਰ ਆਪਣੇ ਇੱਥੇ ਖੇਲਣ ਲੱਗ ਗੀ, ਹਾਂ। ਲੇਕਿਨ ਇਹ ਆ ਕੀ ਬੜੀ ਵਧੀਆ ਹਜੇ ਤੱਕ ਤਾਂ ਕੋਈ ਪ੍ਰੋਬਲਮ ਨੀ ਐ, ਹਾਂ ਲੇਕਿਨ ਇਹਦਾ ਜਿਹੜਾ ਉਹ ਐ ਨਾ ਮਤਲਬ ਇਹਨਾਂ ਦਾ ਥੋੜ੍ਹਾ ਐਕਪੈਨਸਿਵ ਅ ਜਿਹਦੇ ਕੋਲ ਮੈਂ ਲਿਤੀ ਸੀ ਨਾ ਉਹਨੇ ਮੈਨੂੰ ਬੋਲਿਆ ਸੀ ਕਿ ਮਨ ਮਤਲਬ ਮਹੀਨੇ ਦਾ ਥੋਡਾ ਹਜ਼ਾਰ ਪੰਦਰਾਂ ਸੌ ਦਾ ਖਰਚਾ, ਮਤਲਬ ਆਣਾ ਈ ਆਣਾ। ਇਹਨਾਂ ਦੇ ਮੇਨਟੇਨੈਂਸ ਵਿੱਚ
ਲਾਈਨਿੰਗ ਕਰਦੇ ਨਹੀ ਤੇ ਕਿੱਦਾਂ ਖਰਚਾ ਕਰੋਗੇ?
ਹਜੇ ਤਾ ਫਿਲਹਾਲ ਪਾਪਾ ਦਿੰਦੇ ਪਏ ਆ ਥੋੜਾ ਬਹੁਤ।
ਅੱਛਾ ਨਹੀ ਪਾਪਾ ਵੀ ਕਦੋਂ ਤੱਕ ਦਾਂਗੇ ਤੁਹਾਡੇ ਵੀ ਖਰਚੇ ਨੇ।
ਨਈ, ਮੇਰੇ ਪਾਪਾ ਨੂੰ ਵੀ ਨਾ ਅ ਮੇਰੇ ਪਾਪਾ ਵੀ ਐਕਚੁਲੀ ਪੈਟ ਲਵਰ ਐ ਮਤਲਬ ਉਹ ਵੀ ਮਤਲਬ ਉਹਨਾਂ ਨੂੰ ਵੀ ਅੱਛੀ ਲੱਗੀ ਬੈਲਾ। ਮਤਲਬ ਪਹਿਲੇ ਜਿਸ ਆਉਂਦੇ ਸੀ, ਦੁਕਾਨ ਤੋਂ ਸਿੱਧਾ ਤੋਤਿਆਂ ਕੋਲ ਜਾਂਦੇ ਸੀ ਕਿ ਕੀ ਉਹਨਾਂ ਦਾ ਨਾਮ ਸੀ ਸਿਧਾਂ ਕਹਿੰਦੇ ਸੀ, ਕਿ ਕੀ ਕਿਆ ਕਰ ਰਹੀ ਹੈ। ਹੁਣ ਤੁਸੀਂ ਮੰਨੋਗੇ ਨਹੀਂ, ਜਿਸ ਤਰ੍ਹਾਂ ਅੰਦਰ ਆਉਂਦੇ ਬੈਲਾ-ਬੈਲਾ ਕਹਾ ਪੇ ਹੈ। ਇਸਸ ਤਰ੍ਹਾਂ ਕਰਦੇ ਆ।
ਸਾਡੇ ਘਰ ਤੇ ਜਾਨਵਰ ਬਹੁਤ ਘੱਟ ਆਦੇ ਆ ਸੀ ਇੱਕ ਵਾਰ ਬਸ ਇੱਕ ਡੋਗੀ ਪਾ ਲਿਆ ਸੀ ਉਸ ਤੋਂ ਬਾਅਦ ਅੱਜ ਤੱਕ ਕੋਈ ਜਾਨਵਰ ਨਹੀ ਪਾਇਆ ਕਿਉਂਕਿ ਉਹਦੀ ਡੈਥ ਹੋ ਗਈ ਸੀ ਨਾ, ਉਸ ਤੋਂ ਬਾਅਦ ਮਨ ਹੀ ਨੀ
ਹਾਂਜੀ ਉਹ ਫਿਰ ਹੈ ਡੈਥ ਮੇਰੀ ਵੀ ਇੱਕ ਤੋਤਾ ਸੀ ਉਹ ਵੀ ਮਤਲਬ ਉਹ ਓਦੀ ਵੀ ਪੱਖੇ ਤੇ ਥਲੇ ਆ ਕੇ ਨਾ ਡੈਥ ਹੋ ਗਈ ਸੀ ਉਸ ਤੋਂ ਬਾਅਦ
ਉਹੀ ਉ ਤੇ ਮਤਲਬ ਇੰਨੇ ਮਨ ਨਾਲ ਅਸੀਂ ਲਾਡ- ਪਿਆਰ ਕਰਕੇ ਪਾਲਣਦੇ ਹਾਂ। ਫੇਰ ਜਬ ਉ ਮਰ ਜਾਂਦੇ ਤੇ ਏ ਬਹੁਤ ਬੁਰਾ ਫੀਲ ਹੁੰਦਾ ਹੈ।
ਹਾਂਜੀ, ਉ ਤੇ ਹੈ, ਬੁਰਾ ਤਾਂ ਲੱਗਦਾ ਹੀ ਹੈ ਯਾਰ।
ਬਾਰ- ਬਾਰ ਉ ਚੀਜ਼ ਦੇਖਣਾ ਕਿ ਉ ਆਏਗੀ, ਬੁਲਾਏਗੀ ਮੈਨੂੰ ਪਤਾ ਡੇਲੀ ਉਹੀ ਉ ਉਠਾਉਦੀ ਸੀ। ਸਵੇ ਰੇਕਸੀ ਸਾਡੀ।
ਅੱਛਾ, ਉੱਪਰ ਆ ਕੇ।
ਹਾਂ, ਬੈਡ ਦੇ ਉੱਤੇ ਆਦੀ ਸੀ ਮੇਰੇ ਵਾਲ ਖਿੱਚ-ਖਿੱਚ ਕੇ ਮੈਨੂੰ ਉਠਾਂਦੀ ਸੀ ਕਿ ਸਵੇਰ ਹੋ ਗਈ ਹੈ ਉੱਠ ਜਾ ਮੇਰੇ ਨਾਲ ਖੇਲੋ।
ਹਾਂ ਏ ਵੀ ਸਵੇਰੇ-ਸਵੇਰੇ ਆ ਕੇ ਮੇਰੇ ਕੋਲ ਬਹਿ ਜਾਂਦੀ ਹੈ ਇਕ ਦਮ।
ਹਾਂ, ਤੇ ਉਹਨੂੰ ਬੜਾ ਹੀ ਸੀ ਸਭ ਤੋਂ ਜ਼ਿਆਦਾ ਬੁਰਾ ਮੈਨੂੰ ਹੀ ਲੱਗਿਆ ਸੀ ਉਹਦੇ ਜਾਣ ਤੋਂ ਬਾਅਦ।
ਹਾਂਜੀ, ਉ ਤੇ ਹੈ ਦੁੱਖ ਤੇ ਹੁੰਦਾ ਹੀ ਹੈ ਕੀ ਕਰ ਸਕਦੇ ਆ। ਠੀਕ ਹੈ ਮੈਂ ਤੈਨੂੰ ਹਾ। ਹਾਂਜੀ-ਹਾਂਜੀ, ਠੀਕ ਹੈ ਜੀ ਸਤਿ ਸ਼੍ਰੀ ਅਕਾਲ, ਸਤਿ ਸ੍ਰੀ ਅਕਾਲ।
ਕੁਛ